ਉਹ ਥੈਂਕਸ ਸਤਿ ਸ੍ਰੀ ਅਕਾਲ
ਹੋਰ ਕੀ ਕਰਦੇ ਓ ਤੁਸੀਂ
ਬਸ ਵਧੀਆ ਜੀ ਅਸੀਂ ਬੈਠੇ ਆ ਬਸ ਬਾਹਰ ਈ
ਅੱਛਾ ਮੈਂ ਵੀ ਸੋਚਿਆ ਮੈਂ ਕਿਆ ਬੜੇ ਚਿਰ ਹੋ ਗਏ ਨੇ ਗੱਲ ਨੀ ਕੀਤੀ ਤੇ ਅੱਜ ਤੁਹਾਨੂੰ ਫੋਨ ਈ ਕਰ ਲਵਾਂ
ਹਾਂਜੀ ਬੋਤ ਵਧੀਆ ਕੀਤਾ ਤੁਸੀਂ ਫੋਨ ਕਰ ਲਿਆ। ਮੈਂ ਵੀ ਬੈਠੀ ਸੀ ਵੇਲੀ ਬਸ ਮੈਂ ਤੇ ਠੀਕ ਆ ਤੁਸੀਂ ਅਪ ਤੁਸੀ ਸੁਣਾਓ ਹੋਰ ਕੀ ਚੱਲ ਰਿਹਾ
ਬਸ ਕੁੱਛ ਨੀ ਬੈਠੇ ਹੋਏ ਸੀ ਤੇ ਹੁਣੇ ਬਸ ਤੁਹਾਨੂੰ ਪਤਾ ਹੁਣ ਸਕੂਲਿੰਗ ਖਤਮ ਹੋ ਗਈ ਏ ਤੇ ਅੱਗੇ ਤਾਂ ਬਸ ਮੈਂ ਅੱਗੇ ਕਾਲਜ ਤੋਂ ਪੜ੍ਹਾਈ ਤੇ ਕਰਦੀ ਨੀ ਹੱਲੇ। ਕੀ ਮੈਂ ਸੋਚਦੀ ਆ ਕੀ ਅਸੀਂ ਨਾ ਕੁੱਛ ਨਾਲ ਕੋਈ ਕੋਰਸ ਵਗੈਰਾ ਸਿੱਖ ਲੈਂਣੇ ਆ।
ਜੀ ਹਾਂਜ ਜੀ ਹਾਂਜੀ ਅੱਜ ਦੇ ਟਾਈਮ ਚ ਨਾ ਬੋਤ ਜ਼ਰੂਰੀ ਹੋ ਗਿਆ ਕੋ ਕਿਉਂਕਿ ਮੰਨ ਲੈ ਤ ਤੁਹਾਨੂੰ ਪਤਾ ਅੱਜ ਦੇ ਟਾਈਮ ਚ ਮਹਿੰਗਾਈ ਬੋਤ ਐ। ਤੇ ਓਦੇ ਚਲਦੇ ਮਹਿੰਗਾਈ ਦੇ ਚਲਦੇ ਇੱਕ ਨਾਲ ਗੁਜ਼ਾਰਾ ਨੀ ਹੁੰਦਾ। ਸਾਨੂੰ ਵੈਸੇ ਵੀ ਸਾਡੇ ਹੱਥ ਦਾ ਹੁਨਰ ਬੋਤ ਹੁਣ ਬੋਤ ਜ਼ਰੂਰੀ ਆ।
ਹਾਂ ਮੈਂ ਵੀ ਏ ਸੋਚਦੀ ਵੀ ਸੀ ਮੈਂ ਕਿਆ ਚੱਲ ਮੈਂ ਤੇਰੇ ਨਾਲ ਗੱਲ ਕਰਨੀ ਆ ਅਸੀਂ ਦੋਵੇਂ ਨਾ ਕਿਸ ਸਕਿਲ ਸਿੱਖ ਲੈਂਣੇ ਆ ਕੋਈ।
ਹਾਂਜੀ-ਹਾਂਜੀ-ਹਾਂਜੀ ਬ ਹੋ ਗਈ ਐ ਮੇਰੀ ਵੀ
ਹਾਂ ਤੇ ਫਿਰ ਮੈਂ ਵੇਖਿਆ ਮੈਂ ਕਿਆ ਔਨਲਾਈਨ ਤੇ ਓਫ ਨਈ ਇੰਨੇ ਜ਼ਾਦਾ ਕੋਰਸ ਆਂਦੇ ਪੇਏ ਨੇ ਤੇ ਤੁਸੀਂ ਸੁਣਿਆ ਕੋਈ ਕੋਰਸ ਬਾਰੇ ਹ
ਬਸ ਔਨਲਾਈਨ ਅੱਜ-ਕੱਲ੍ਹ ਤਾਂ ਸਾਰਾ ਕੁੱਛ ਈ ਔਨਲਾਈਨ ਹੋ ਗਿਆ ਤਾਨੂੰ ਪਤਾ ਈ ਐ। ਤੇ ਬੰਦਾ ਜੇੜਾ ਕੋਰਸ ਕਰਨਾ ਸੀ ਉ ਵੀ ਔਨਲਾਈਨ ਈ ਕਰ ਸਕਦ ਕੇਦਾਂ ਸਾਨੂੰ ਜਾਣ ਦੀ ਲੋੜ ਈ ਨੀ ਐ-
ਸੁਣਿਆ ਅੱਜ ਕੱਲ ਕੀ ਕਹਿੰਦੇ ਨੇ ਵੀ ਐ ਇੰਗਲਿਸ਼ ਸਪੀਕਿੰਗ ਇਕ ਅੋਰਸ ਬੜਾ ਜਰੂਰੀ ਹੋ ਗਿਆ
ਅੱਜ-ਕੱਲ੍ਹ ਕਿਉਂਕਿ ਇੰਗਲਿਸ਼ ਸਾ ਕਿਉਂਕਿ ਹਰ ਜਗ੍ਹਾ ਨਾ ਹੁਣ ਇੰਗਲਿਸ਼ ਹੀ ਆਦੀ ਏ ਨਾ
ਸਈ ਗੱਲ ਏ ਇੰਗਲਿਸ਼ ਈ ਚੱਲਦੀ ਅੱਗਰ ਅਸੀ ਕਿਸੇ ਕੋਪੀ ਟ ਸੈਕਟਰ ਚ ਕ ਚਲੋ ਪੜ੍ਹਾਈ ਕਰਨ ਤੋਂ ਬਾਦ ਕੰਪਨੀ ਵਗੈਰਾ ਚ ਵੀ ਲਗਾਂਗੇ ਜੋਬ ਕਰਾਂਗੇ ਤੇ ਇੰਗਲਿਸ਼ ਤੇ ਬੜੀ ਜ਼ਰੂਰੀ ਹੋ ਗਈ ਏ ਤੇ ਮੈਂ ਸੋਚਦੀ ਸੀ ਅਸ ਅਸੀਂ ਦੋਨੋ ਮਿਲ ਕੇ ਨਾ ਇੰਗਲਿਸ਼ ਸਪੀਕਿੰਗ ਕੋਰਸ ਕਰ ਲੈਂਨੇ ਆ, ਕੱਲ੍ਹ ਨੂੰ ਅਸੀਂ ਚਾਰ ਬੰਦੇਆਂ ਚ ਬੇਹ ਕੇ ਸੋਹਣੀ ਤਰ੍ਹਾਂ ਗੱਲ
ਗੱਲ ਤੇ ਕਰ ਸਕਾਂਗੇ। ਅਸੀਂ ਜਿਵੇਂ ਤੁਸੀਂ ਮੈਂ ਤੇ ਪੰਜਾਬੀ ਚ ਗੱਲ ਕਰ ਲੈਂਨੇ ਆ। ਸਾਡਾ ਤਾ ਚਲੋ ਚੱਲ ਜਾਂਦਾ ਬਟ
ਨਈ ਕੋਪਰੇਟ ਫੇਕਟਰ ਚ ਨੀ ਚੱਲਦਾ ਹੁਣ ਮੈਂ ਵੱ ਵੱਡੀ-ਵੱਡੀ ਦੀਦੀਆਂ ਨੂੰ ਦੇਖਿਆ ਸੀ ਤੇ ਉਹ ਆਪਸ ਚ ਗੱਲਾਂ ਇੰਨੀ ਸੋਹਣੀ ਤਰ੍ਹਾਂ ਕਰਦੀਆਂ ਵੈੇ ਵੈਸੇ ਫਰੈਂਡ ਸੀ ਲੇਕਿਨ ਕਹਿੰਦੀ ਸੈਕਟਰ ਚ ਕੋਪਰੇਟੈਕਟਰ ਸਾਨੂੰ ਇੰਗਲਿਸ਼ ਹੀ ਬੋਲਣੀ ਪੈਂਦੀ ਏ। ਤੇ ਦੂਜਾ ਨਾ ਓਨਾਂ ਨੇ ਜਿੱਥੋਂ ਕੋਰਸ ਕੀਤਾ ਸੀ ਸਾਡੇ ਥੇ ਲਾਗੇ ਕੀਤਾ ਸੀ ਤੇ ਉਹ ਨਾ ਇੰਨਾ ਸੋਹਣਾ ਕਹਿੰਦੇ ਤੁਹਾਨੂੰ ਨਾ ਸਾਰਾ ਸਿਖਾਂਦੇ ਨੇ ਮਤਲਬ ਇੰਗਲਿਸ਼ ਤੇ ਸਿਖਾਂਦੇ ਈ ਸਿਖਾਂਦੇ ਨੇ ਪਰ ਤੁਹਾਨੂੰ ਗੱਲ ਕਰਨ ਦਾ ਤਰੀਕਾ ਵੀ ਸਿਖਾਂਦੇ ਨੇ ਮਤਲਬ ਤੁਹਾਡਾ ਜੋ ਐ ਅ ਕੋਮਊਨੀਕੇਸ਼ਨ ਸਕਿੱਲ ਏ ਬੋਤ ਈ ਵਧੀਆ ਤਰ੍ਹਾਂ ਸੁਧਾਰਦੇ ਨੇ ਤੇ ਅਸੀਂ ਵੀ ਦੋਨੋ ਉੱਥੇ ਹੀ ਜੁਆਇਨ ਕਰ ਲੈਂਨੇ ਆ।
ਜੀ ਕੋਈ ਨੀ ਤੁਸੀਂ ਪਤਾ ਕਰੋ ਅਸੀਂ ਚਲੇ ਜਾਂਨੇ ਆ ਉੱਥੇ।
ਹਾਂ ਮੈਂ ਇਹੀ ਸੋਚਦੀ ਸੀ ਮੈਂ ਤਾਂ ਹੀ ਅੱਜ ਫੋਨ ਮੈਂ ਕਿਆ ਮੈਂ ਕਰਨੀ ਆ ਤੇ ਮੈਂ ਪੁੱਛਣੀ ਆ ਕਿਉਂਕਿ ਦੇਖੋ ਹੁਣ ਤੇ ਸਾਡੀਆਂ ਛੁੱਟੀਆਂ ਚਲਦੀਆਂ ਵੀਆਂ ਨੇ ਤੇ ਕੋਲੇਜ ਦੀਆਂ ਤੇ ਮੈਂ ਕਿਹਾ ਚੱਲ ਇੱਕ-ਦੋ-ਤਿੰਨ ਮਹੀਨੇ ਨੇ ਤੇ ਅਸੀਂ ਇਹੀ ਕਰ ਲੈਂਦੇ ਹਾਂ, ਸਾਡੇ ਕੰਮ ਹੀ ਆਏਗਾ। ਤੇ ਹਰ ਸੈਕਟਰ ਚਾਹੇ ਤੁਸੀਂ ਜਿਹੜੇ ਮਰਜ਼ੀ
ਹਾਂਜੀ, ਕਿਉਂਕਿ ਨਾ ਸਾਰੇ ਕੰਮ ਨਾ ਇੱਕ ਤੇ ਸਾਰੇ ਕੰਮ ਨਾ ਔਨਲਾਈਨ ਹੋ ਗਏ ਨੇ ਤੇ ਜਿਹੜੇ ਨ ਅੱਜ ਕੱਲ੍ਹ ਵੀ ਜੀ ਮਤਲਬ ਕਿ ਜਿਹੜੀ ਮਰਜ਼ੀ ਕੀ ਤੁਸੀਂ ਕਰ ਲਓ, ਸਾਰੇ ਕੰਮ ਹੀ ਇੱਕ ਤੇ ਕੰਮ
ਹਾਂਜੀ-ਹਾਂਜੀ, ਐ ਤੇ ਤੁਸੀਂ ਕਿਹਾ ਤੇ ਫੇਰ ਮੈਨੂੰ ਯ ਤੁਹਾਡੀ ਗੱਲ ਤੋਂ ਤੁਸੀਂ ਬੜਾ ਸੋਹਣਾ ਯਾਦ ਅਸੀਂ ਨਾਲੇ ਕੰਪਿਊਟਰ ਕੋਰਸ ਵੈਸੇ ਸਾਨੂੰ ਬੇਸਿਕ ਧਿਆਨ ਦਾ ਹੀ ਏ, ਅਸੀਂ ਥੋੜਾ ਗ੍ਰਾਫਿਕ ਵਗੈਰਾ ਵੀ ਸਿੱਖ ਲੈਂਦੇ ਆ, ਅੱਜ-ਕੱਲ ਬੜੀ ਡਿਮਾਂਡ ਹੈਗੀ ਐਂ।
ਅੱਜ-ਕੱਲ੍ਹ ਜੀਨੂੰ ਦੇਖੋ ਗ੍ਰਾਫਿੰਗ ਦੀ ਡਿਮਾਂਡ ਏ, ਅੱਜ-ਕੱਲ੍ਹ ਇੱਕ ਤਾਂ ਵੀਡੀਓ ਐਡੀਟਰਸ ਦੀ ਬਹੁਤ ਡਿਮਾਂਡ ਐ। ਜੀ ਜਗ੍ਹਾ-ਜਗ੍ਹਾ ਅਸੀਂ ਔਨਲਾਈਨ ਦੇਖਦੇ ਆ ਨਾ ਮਤਲਬ ਉਹ ਸੋਸ਼ਲ ਮੀਡੀਆ ਤੇ ਹਰ ਕਿਸੇ ਨੂੰ ਵੀਡੀਓ ਐਡੀਟਰ ਦੀ ਨੀਡ ਹੁੰਦੀ ਆ ਆਂਦੇ ਨੇ
ਹਾਂ ਬੀ ਵੀਡੀਓ ਦੀ ਵੀ ਬੜੀ ਡਿਮਾਂਡ ਏ ਤੇ ਮੈਂ ਈ ਇਸ ਸੋਚਦੀ ਵੀ ਸੀ, ਮੈਂ ਕਿਆ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਤੇ ਆਪਾਂ ਦੋਨੋ ਜੁਆਇਨ ਕਰ ਲਵਾਂਗੇ। ਠੀਕ ਏ ਕਿਉਂਕਿ ਅੱਜ-ਕੱਲ ਏਨਾਂ ਦੀ ਬੜੀ ਮੰਗ ਹੈਗੀ ਏ, ਅੇਵੀ ਤਾਨੂੰ ਪਤਾ ਨੀ ਇੰਸਟੋਕ ਖੋਲੋ ਕਿੰਨੀ ਸੋਹਣੀ-ਸੋਹਣੀ ਐਡੀਟਿੰਗ ਕਰਦੇ ਤੇ ਜੋ ਵੱਡੇ-ਵੱਡੇ ਇਨਫਲੂਐਸਰ ਹੈਗੇ ਨੇ, ਏਨਾਂ ਨੇ ਇੱਕ-ਇੱਕ ਬੰਦਾ ਰੱਖਿਆ ਹੁੰਦਾ ਏ। ਕਹਿੰਦੇ ਬੜੀ ਵਧੀਆ ਸੈਲਰੀ ਦਿੰਦੇ ਨੇ ਤੇ ਨਾਲੇ ਘੁਮਾਂਦੇ ਵੀ ਨੇ ਫਿਰਾਂਂਦੇ ਵੀ ਨੀ ਬਾਕੀ ਉਹੀ ਏ ਬੰਦੇ ਅੰਦਰ ਸਕਿੱਲ ਤੁਸੀਂ ਨਾ ਤੁਹਾਨੂੰ ਕੋਈ ਆਪਣਾ ਫਿਸ ਖੋਲਣ ਦਾ ਦਿੱਕਤ ਆਉਣਾ। ਨਾ ਸਾਨੂੰ ਕੋਈ ਓਫਿਸ ਖੋਲਨਾ ਏ ਨਾ ਕੁਛ ਆਰਾਮ ਨਾਲ ਆਪਣੀ ਇੰਨੀ ਵਧੀਆ ਕਮਾਈ ਹੋ ਜਾਂਦੀ
ਐਡੀਟਿੰਗ ਕਰੋ, ਗ੍ਰਾਫਿੰਗ ਕਰੋ, ਬੜਾ ਮਹੱਲਬ ਬੋਤ ਕੁਛ ਐ ਅੱਜ ਦੇ
ਮੈਂ ਏਹੀ ਤੇ ਵੇਖਿਆ ਮੈਂ ਵੱਡੇ-ਵੱਡੇ ਮੁੰਡੇ ਹੈਗੇ ਨੇ ਸਾਡੇ ਥੇ ਗਲੀ ਦੇ ਵੀਰੇ ਹੈਗੇ ਨੇ ਨਾ ਤੇ ਮੈਂ ਉਹਨਾਂ ਨੂੰ ਦੇਖਦੀ ਹਾਂ ਉਹ ਸਾਰੇ ਇੰਨਾ ਵਧੀਆ ਕੰਮ ਕਰਦੇ ਨੇ ਤੇ ਬਾਰਾਂ-ਬਾਰਾਂ ਪੜ੍ਹੇ ਹੋਏ ਨੇ, ਵੈਸੇ ਅੱਗੇ ਪੜ੍ਹਦੇ ਪਏ ਨੇ ਕੋਾਲਜ ਜਾਂਦੇ ਨੇ ਲੇਕਿਨ ਨਾਲ ਨਾਲ ਆਪਣੀ ਸਕਿੱਲ ਸਿੱਖੇ, ਕਹਿੰਦੇ ਅੱਜ ਦੇ ਟਾਈਮ ਚ ਡਿਗਰੀ ਨਾਲ ਤੁਹਾਨੂੰ ਸਕਿੱਲ ਵੀ ਆਣੀ ਬੜੀ ਜ਼ਰੂਰੀ ਐ, ਤੇ ਇੱਕ ਮੈਂ ਉਹ ਸੁਣਿਆ ਤੁਸੀਂ ਵੀ ਸੁਣਿਆ ਹੋਣਾ ਉਹਦੇ ਬਾਰੇ, ਕਹਿੰਦੇ ਸੋਸ਼ਲ ਮੀਡੀਆ ਮਾਰਕੀਟ ਟੀਗ ਬੜੀ ਵਧੀਆ ਚੱਲਦੀ ਵੀ ਹੈ ਜੋ ਪ੍ਰਮੋਸ਼ਨਾਂ
ਅੱਛਾ-ਅੱਛਾ, ਹਾਂਜੀ-ਹਾਂਜੀ। ਪ੍ਰਮੋਸ਼ਨਾਂ ਦਾ ਕੰਮ ਵੀ ਬਹੁਤ ਜ਼ਿਆਦਾ ਆ ਅੱਜ ਦੇ ਟਾਈਮ ਚ, ਜਿਹਨੂੰ ਵੇਖੋ ਪ੍ਰਮੋਸ਼ਨਾਂ ਕਰਕੇ ਕਮਾਉਦਾ, ਪ੍ਰਮੋਸ਼ਨ ਕਰਕੇ ਕਰਦਾ ਸਾਰਾ।
ਹਾਂ, ਇਹ ਮਾਰਕੀਟਿੰਗ ਬੜੀ ਵਧੀਆ, ਮੈਂ ਤੇ ਬਸ ਹੁਣ ਅਸੀਂ ਕਰਨੇ ਹਾਂ ਮੈਂ ਮੇਰੀ ਇੱਕ ਸਹੇਲੀ ਹੈਗੀ ਨਾ, ਉਹ ਵੀ ਇੰਗਲਿਸ਼ ਸਪੀਕਿੰਗ ਸਿੱਖਦੀ ਏ, ਤੇ ਮੈਂ ਉਹਦੇ ਕੋ ਪੁੱਛ ਲੈਨੀ ਹਾਂ, ਅਸੀਂ ਵੀ ਇੱਕ ਅੱਧਾ ਕਰ ਲੈਂਨੇ ਹਾਂ, ਇੰਗਲਿਸ਼ ਸਪੀਕਿੰਗ ਤੇ ਚਲੋ ਕਰਾਂਗੇ, ਕਰਾਂਗੇ।
ਅੱਜ ਕ ਅਗਰ ਅਸੀਂ ਕੰਪਿਊਟਰ ਵੀ ਸਿੱਖਦੇ ਹਾਂ ਨਾ, ਉਹਦ 'ਚ ਵੀ ਸਾਨੂੰ ਇੰਗਲਿਸ਼ ਬਹੁਤ
ਹਾਂ ਬਿਲਕੁਲ ਸਹੀ ਗੱਲ ਏ ਬੰਦਾ ਫਿਰ ਤੁਹਾਨੂੰ ਪਤਾ ਹੈ ਕਿ? ਕੱਲ ਨੂੰ ਅਸੀਂ, ਅਗਰ ਸਾਡਾ ਬਾਹਰ ਜਾਣ ਦਾ ਕੁੱਛ ਬਣ ਗਿਆ। ਪਲੈਨ ਪਲੂਨ, ਉੱਥੇ ਸਾਨੂੰ ਕੋਈ ਦਿੱਕਤ ਤੇ ਨਹੀਂ ਆਏਗੀ ਸਾਡੇ ਕੋਲ, ਆਪਣੀ ਸਕਿੱਲ ਤੇ ਹੈਗੀ ਨਾ।
ਹੈ, ਹਾਂਜੀ -ਹਾਂਜੀ, ਬਿਲਕੁਲ ਠੀਕ ਕਿਹਾ, ਤੁਸੀਂ।
ਮੈਂ ਕਿਹਾ, ਬੀ ਨਾ, ਅਸੀਂ ਐਵੇਂ ਕਰਦੇ ਹਾਂ। ਤੇ ਅਸੀਂ ਸਿੱਖ ਲੈਂਦੇ ਹਾਂ, ਮੈਂ ਕਿਹਾ ਤੁਹਾਨੂੰ ਫੋਨ ਹੁਣ ਛੁੱਟੀਆਂ ਚਲਦੀਆਂ ਵੀ ਤੇ ਹੁਣ ਤੇ ਸਾਡੇ। ਕੋ, ਬਥੇਰਾ ਟਾਈਮ ਪਿਆ।
ਬਿਲਕੁਲ- ਬਿਲਕੁਲ। ਬਿਲਕੁਲ, ਸਹੀ ਕਹਿ ਰਹੇ ਹੋ ਤੁਸੀਂ?
ਹਾਂਜੀ ਹਨਾ, ਅਸੀਂ ਇੱਕ ਕੰਮ ਕਰਦੇ ਹਾਂ, ਫਿਰ ਅਸੀਂ ਇੱਕ ਦੋ ਦਿਨ ਤੱਕ ਹੀ ਚੱਲਦੇ ਹਾਂ। ਤੇ ਜੁਆਇਨ ਕਰ ਲੈਂਦੇ ਹਾਂ, ਹਨਾ, ਮੈਂ ਤੇ ਸੁਣਿਆ ਸਾਡੇ ਇੱਥੇ ਤੇ ਹੁਣ, ਸਾਰੇ ਬੱਚੇ ਪੜ੍ਹਾਈ ਵੀ ਕਰਦੇ, ਨਾਲ ਇੱਕ ਸਕਿੱਲ ਵੀ ਸਿੱਖਦੇ ਨੇ, ਤੁਹਾਨੂੰ ਪਤਾ ਕਈ ਕੁੜੀਆਂ? ਤੇ, ਅੱਜ ਕੱਲ੍ਹ ਸਭ ਤੋਂ ਵੱਡਾ ਤੇ, ਕੁੜੀਆਂ ਦਾ ਉਹੀ ਹੈ। ਬੁ ਕ ਵਾਲਾ, ਤੇ ਇੱਕ ਫੈਸ਼ਨ ਡਿਜ਼ਾਇਨਿੰਗ, ਇੱਕ ਤੇ ਪਾਰਲਰ ਦਾ ਮੇਕਅਪ ਦਾ ਬੜਾ ਹੀ ਮੰਗ ਆ। ਹਾਂ, ਬੜੀ ਮੰਗ ਏ, ਨੇਲ ਐਕਸਟੇੰਸਨ ਦਾ ਤੁਸੀਂ ਵੇਖਿਆ ਕਿੰਨੇ- ਕਿੰਨੇ, ਪੈਸੇ ਲੈ ਜਾਂਦੇ ਨੇ, ਬਸ ਇਹਨਾਂ ਨੇ ਮੇਰੀ ਇੱਕ।
ਗਲੀ ਚ ਹੀ ਕਰਦੀ ਹੈ ਕੁੜੀ, ਮਤਲਬ ਕਰਾਨ ਜਾਓ ਆਰਾਮ ਨਾਲ, ਪੰਦਰਾਂ ਸੌ ਦੋ ਹਜ਼ਾਰ ਲੈ ਲੈਂਦੀ ਹੈ ਬਿਲਕੁਲ।
ਉਹੀ ਤੇ, ਹੁਣ ਨਾ ਸਾਡੇ ਇੱਥੇ ਇੱਕ ਕੁੜੀ ਸੀ, ਉਹ ਥੋੜੀ ਮਤ ਮਤਲਬ, ਤੁਹਾਨੂੰ ਪਤਾ ਹੁਣ ਸਾਰੇ ਘਰੋਂ ਪੂਰੇ ਸੁਰ ਹੁੰਦੇ ਨੇ, ਤੇ ਫਿਰ ਮਸਾ ਉਹਦੀ ਮੰਮੀ ਕੋਲ, ਇੰਨਾ ਪੈਸਾ ਨਹੀਂ ਸੀ। ਕਹਿੰਦੀ ਮੈਂ, ਅੱਗੇ ਕਿਵੇਂ ਪੜ੍ਹਾਵਾਂ ਹੁਣ? ਤੇ ਮੇਰੇ ਨਾਲ ਹੀ ਪੜ੍ਹਦੀ ਹੁੰਦੀ ਸੀ, ਫਿਰ ਉਹਦੀ ਮੰਮੀ ਕਹਿੰਦੀ ਦੇਖ ਵੀ ਮੈਂ। ਕੋਲੇਜ ਦੀ ਫੀਸ ਤੂੰ ਕਿਵੇਂ ਕੱਢੇਗੀ ਊ?, ਫਿਰ ਔਖਾ- ਸੌਖਾ ਹੋ ਕੇ ਨਾ ਇਹਦੇ ਮਾਮਿਆਂ ਨੇ ਹੈਲਪ ਕਰਤੀ, ਤੇ ਉਹਨੂੰ ਇਹ ਕਰਾ ਤਾ ਨੇਲ ਐਕਸ ਟੈਨਸ਼ਨ ਦਾ ਕੋਰਸ ਕਰਾ ਤਾ, ਉਹਨੇ ਕੋਰ ਹਾਂ, ਉਹਨੇ ਕਰ ਲਿਆ ਤੇ, ਹੁਣ ਕਹਿੰਦੀ ਵੀ ਇੰਨਾ ਕੁ ਟਾਈਮ ਨਹੀ, ਉ ਉਚ ਥ੍ਰਹ ਲੱਗਿਆ
ਹਾਂਜੀ ਹੁਣ ਕਹਿੰਦੇ ਨੇ, ਨਾ ਆਪਣਾ ਹੱਥ ਦਾ ਹੁਨਰ ਹੋਣਾ ਚਾਹੀਦਾ ਹਰ ਇੱਕ ਚੀਜ਼ ਆਣੀ ਚਾਹੀਦੀ, ਚਾਹੇ ਫਿਰ ਉਹ ਸਿ ਸਿਲਾਈ ਹੋਏ, ਪਾਰਲਰ ਹੋਏ?
ਸਹੀ ਗੱਲ ਹੈ, ਪਹਿਲੇ ਤੂੰ ਇੰਨੇ ਵੱਡੇ ਪਾਰਲਰ ਤੇ ਲੱਗੀ ਹੋਈ ਸੀ, ਲੇਕਿਨ ਹੁਣ ਤੁਸੀਂ ਮੰਨੋਗੇ ਉਹ ਪਾਰਲਰ, ਕਹਿ ਰਹੀ ਪਹਿਲੇ ਤਾਂ ਆਪਣਾ ਕਰਦੀ ਰਹੀ, ਥੋੜਾ ਟਾਈਮ, ਹੁਣ ਇੰਨੇ ਵੱਡੇ ਪਾਰਲਰ ਤੇ ਲੱਗ ਗਈ ਨਾ, ਇੰਨੀ ਸੋਹਣੀ ਉਹਨੂੰ ਕਹਿੰਦੇ ਤਨਖਾਹ ਦਿੰਦੇ ਨੇ, ਨਾਲ ਉੱਥੇ ਉਹ ਮੈਡਮ ਜੋ ਹੈਗੀ ਐ ਉਹ ਉਹਨੂੰ, ਦੂਜਾ ਵੀ ਕੰਮ ਸਿਖਾਉਂਦੀ ਹੈ ਮਤਲਬ ਵਾਲਾਂ ਦਾ ਮੈਂ ਕਿਹਾ, ਤੇ ਬੜਾ ਵਧੀਆ, ਫਿਰ ਹੁਣ ਮੈਨੂੰ ਕਹਿੰਦੀ ਸੀ, ਕਹਿੰਦੀ ਮੈਂ ਵੀ, ਅਡਮਿਸ਼ਨ ਲੈ ਲੈਣਾ। ਤੇ ਮੈਂ ਆਪਣੀ ਹੁਣ ਫੀਸ ਆਪੇ ਕੱਢ ਸਕਦੀ ਹਾਂ, ਬਈ ਅੱਜ -ਕੱਲ ਵੇਖੋ, ਬੱਚੇ ਆਪਣੇ ਕਮਾ ਕਿ, ਖੁਦ ਫੀਸਾਂ ਦੇਣ ਲੱਗ ਗਏ ਨੇ।
ਟਾਈਮ ਚ ਹੈ ਹੀ, ਇਹੀ ਕੁਛ ਹੈ, ਪਲੱਸ ਟੂ ਜਿੱਥੇ ਕੰਪਲੀਟ ਹੁੰਦੀ ਹੈ ਨਾ, ਬੱਚਿਆਂ ਦੀ। ਬਸ ਉਸ ਤੋਂ ਬਾਅਦ ਹੀ ਨਾ, ਆਪਣਾ ਬਈ ਪਾਰਟ ਟਾਈਮ ਜੋਬ ਕਰ ਲੈਂਦੇ ਨੇ, ਤੇ ਬਸ ਉਸ ਤੋਂ ਬਾਅਦ। ਆਪਣੀ ਫੀਸਾਂ ਕੀ, ਆਪਣਾ ਖਰਚਾ ਆਪ ਹੀ, ਕੱਢਦੇ ਨੇ ਉਹ।
ਹਾਂਜੀ ਇਹ ਤੇ ਹੈ, ਬਸ ਅੱਜ -ਕੱਲ ਤੇ, ਬੜੇ ਕਸਕੀਲਾਂ ਚੱਲ ਗਈਆਂ ਨੇ। ਕੁਛ ਲਿਖਣਾ, ਔਨਲਾਈਨ ਬੜੀ ਚੱਲ ਗਈਆਂ ਨੇ। ਔਨਲਾਈਨ ਬੜੇ ਜ਼ਿਆਦਾ, ਹੁਣ ਜੋ ਕੋਚਿੰਗ ਮੈਂ ਸੋਚਦੀ, ਵੈਸੇ ਮੈ ਕੋ ਕੋਚਿੰਗ ਲਵਾਂ, ਤੇ ਫਿਰ ਤੁਹਾਨੂੰ ਪਤਾ, ਕਿ ਕਿੰਨੀ ਦੂਰ ਕੇ ਕੋਚਿੰਗ ਸਾਡੇ। ਘਰੋਂ ਇਨੀਂ ਦੂਰ ਜਾਣਾ ਪਏਗਾ, ਫੇਰ ਮੈਨੂੰ ਮੇਰੀ ਮੈਡਮ। ਕਹਿੰਦੀ, ਉਹ ਜਿਹੜੀ ਮੈਡਮ ਨੀ ਹੈਗੀ ਸੀ ਸਾਡੇ ਓਥੇ ਪੜ੍ਹਾਉਂਦੀ ਸੀ, ਅਕਾਊਂਟ ਤੇ, ਉਹ ਮੈਨੂੰ ਕਹਿੰਦੀ -ਕਹਿੰਦੀ ਤੂੰ ਨਾ, ਔਨਲਾਈਨ ਜੁਆਇਨ ਕਰ ਲਾ, ਮੈਂ।
ਬਿਲਕੁਲ ਠੀਕ ਹੈ ਓਨਲਾਈਨ ਘੱਟ ਓਨਲਾਈਨ ਸਭ ਤੋਂ ਪਹਿ ਟੈਸਟ ਜੇ ਅਸੀਂ ਔਨਲਾਈਨ ਦੇ ਵਿੱਚ ਆਏ ਅਸੀਂ ਇਕੱਲੇ ਵੀ ਸਿੱਖ ਸਕਦੇ ਹਾਂ ਗਰੁੱਪ।
ਨਹੀਂ ਮੈਂ ਕੋਚਿੰਗ ਦੀ ਗੱਲ ਕਰਦੀ ਹ ਉਹ ਮੈਂ ਉਹਦੀ ਕੋਚਿੰਗ ਬੈਂਕਾਂ ਦੀ। ਕੋਚਿੰਗ ਲੈਣੀ ਸੀ ਬੈਂਕ ਦੇ ਪੇਪਰ ਦੇਣ ਦੇ ਮੈਂ ਕਿਹਾ ਚੱਲ ਮੈਂ ਤਿਆਰੀ ਕਰ ਛਡ ਲੈਂਦੀ ਹਾਂ। ਤੇ ਬ ਦੂਰ ਕਰਕੇ ਤੇ ਇੱਕ ਫੀਸ ਬੜੀ ਸੀ ਤੁਹਾਨੂੰ ਪਤਾ ਤੇ ਸਿਰ ਲ। ਹੁਣ ਜਦ ਮੈਂ ਉਹਦੇ ਚ ਦੇਖਿਆ ਉਹ ਤੇ ਫੀਸ ਹੀ ਬੜੀ ਘੱਟ ਹੈਗੀ ਸੀ ਤੇ ਨਾਲ ਸੀ। ਕਿਤਾਬਾਂ ਵੀ ਪੂਰੀ ਪ੍ਰੋਵਾਈਡ ਕਰਾਉਂਦੇ ਨੇ ਮੈਂ ਕਿਹਾ ਤੇ ਬੜਾ ਵਧੀਆ ਹੋ ਗਿਆ ਵੀ ਬੰਦਾ ਅੱਜ ਦੇ ਟਾਈਮ ਚ ਸ੍ਕਿਲ ਸੀ। ਦੇਖਣਾ ਚਾਹੇ ਨਾ ਔਨਲਾਈਨ ਵੀ ਬਥੇਰਾ ਕੁਛ ਪਿਆ ਸਾਰੀ ਤਿਆਰੀ ਕਰਾਉਂਦੇ ਨੇ।
ਕੰਮ ਹੀ ਔਨਲਾਈਨ ਹੋ ਗਿਆ ਜੇ ਅਗਰ ਅਸੀਂ ਕੁਛ ਵੀ ਕਰਵਾਉਣ ਜਾਈਏ। ਔਨਲਾਈਨ ਔਨਲਾਈਨ ਔਨਲਾਈਨ।
ਇੱਕ ਤੇ ਇਹ ਬੜਾ ਸੋਹਣਾ ਹਿਸਾਬ ਕੀਤਾ ਜਦੋਂ ਦਾ ਇਹ ਪੇਮੈਂਟ ਵਾਲਾ। ਵੀ ਇਹਨਾਂ ਨੇ ਪੈਸੇ ਦੇਣ ਦਾ ਵੀ ਔਨਲਾਈਨ ਕਰਤਾ ਤੁਹਾਨੂੰ ਪਤਾ ਕਿਤੇ ਸ਼ੁਕਰ ਏ ਨੇ ਤਾਂ ਕੈਸ਼ ਲੈ। ਜਾਓ ਕਿੱਥੇ ਡਰ ਲੱਗਿਆ ਰਹਿੰਦਾ ਸੀ ਗਿਰ ਨਾ ਜਾਵੇ ਤੇ ਮਾਮਾ ਤੇ ਫਿਰ ਦਿੰਦੇ ਵੀ ਨੀ ਮੇਰੀ ਮੰਮੀ ਉਥੇ ਮੇਰੇ ਪੈਸੇ ਵੀ ਨੀ ਦਿੰਦੀ ਕਹਿੰ ਤੂੰ ਤੇ ਗੁਮਾ ਛੱਡੇਂਗੀ।
ਬਿਲਕੁਲ ਬਿਲਕੁਲ ਆ। ਅੱਜ ਦੇ ਟਾਈਮ ਚ ਤੇ ਬਹੁਤ ਸੌਖਾ ਹੋ ਗਿਆ ਮੰਨ ਲਓ ਸਾਡੇ ਕੋਲ ਖੁੱਲੇ ਪੈਸੇ ਨਹੀਂ ਹੁੰਦੇ ਤੇ ਤਾਂ ਵੀ ਅਸੀਂ ਔਨਲਾਈਨ।
ਹਾਂ ਸਹੀ ਗੱਲ ਹੈ ਹੁਣ ਜਵੇਂ ਦੂਰ ਦੂਰ ਜਾਣਾ ਹੋ ਨਾ ਕਿਥੇ ਘੁੰਮਣ ਫਿਰਨ ਜਾਣਾ ਬੰਦਾ ਪਰ। ਬੜਾ ਡਰ ਲੱਗਦਾ ਤੁਹਾਨੂੰ ਪਤਾ ਚੋਰਾਂ ਦਾ ਕੀ ਪਤਾ।
ਬਿਲਕੁਲ ਬਿਲਕੁ ਇਹ ਤਾਂ ਹੈ ਨਾ ਫੋਨ ਅਸੀਂ ਆਪਣਾ ਜੇਬ ਵਿੱਚ ਰੱਖਣਾ ਹੈ ਤੇ ਬਸ। ਉਦੋਂ ਹੀ ਕੱਢਣੇ ਪਰਸ ਪੁਰਸ ਫੜਨੇ ਤਾਂ ਹੈ ਹੀ ਨਹੀਂ ਕੋਈ ਬਸ। ਹਿਸਾਬ ਬਸ ਏਦਾਂ ਹੀ ਜਾਓ ਬੰਦਾ ਓਨੇ ਪੇਮੈਂਟ ਕਰ ਦੀ।
ਬਿਲਕੁਲ ਇਹ ਬਹੁਤ ਵਧੀਆ ਕੰਮ ਏ। ਤੇ ਫਿਰ ਤੁਸੀਂ ਮੇਰੀ ਗੱਲ ਸੁਣੋ ਦੀਦੀ ਅਸੀਂ ਨਾ ਚੱਲਾਂਗੇ ਫਿਰ।
ਹਾਂਜੀ ਕੋਈ ਨੀ ਤੁਸੀਂ ਮੈਨੂੰ ਨਾ ਜਦੋਂ ਜਾਣਾ ਹੋਏਗਾ ਨਾ ਬਸ ਮੈਨੂੰ ਫੋਨ ਕਰਦੇ ਨਾ ਤੇ ਮੈਂ ਤੁਹਾਨੂੰ ਮਿਲ ਜਾਗੀ ਹਾਂਜੀ।
ਪਹਿਲੇ ਅਸੀਂ ਇੰਗਲਿਸ਼ ਦਾ ਹੀ ਕਰ ਲੈਂਦੇ ਹਾਂ ਨਾ ਉਸ ਤੋਂ ਬਾਅਦ ਹੋਰ ਵੀ ਬ ਸਕਿੱਲ ਹੈ ਉਹ ਅਸੀਂ ਔਨਲਾਈਨ ਵੇਖ ਲਾਂਗੇ ਕੱਲ੍ਹ ਨੂੰ ਅਸੀਂ ਆਪਣਾ ਅਰਨਿੰਗ ਤੇ ਕਰਨ ਜੋਗੇ। ਕਮ ਸੇ ਕਮ ਕਾੱਲੇਜ ਫੀਸ ਤੇ ਨਿਕਲੇਗੀ ਸਾਡੀ। ਤੁਹਾਨੂੰ ਪਤਾ ਫਿਰ ਮਾਂ ਪਿਓ ਵੀ ਆਪਣੇ ਪੂਰੇ ਸੂਰੇ ਹੈਗੇ ਨੇ। ਹਾਂ ਹਾਂ ਕੋਈ ਨੀ ਉਹ ਤੇ ਮੈਂ ਤੁਹਾਨੂੰ ਦੱਸਦਾਂਗੀ ਮੈਂ ਕਿਹਾ ਚੱਲ ਫ਼ੀਸ ਤਾਂ ਥੋੜ੍ਹਾ ਬਹੁਤਾ ਹੋ ਜਾਏਗਾ।
ਹੋਰ ਮੈਂ ਫ਼ੇਰ ਆਜਾਂਗੀ ਤੁਹਾਡੇ ਕੋਲ ਤੁਸੀਂ ਮੈਨੂੰ ਦੱਸ ਦੇਣਾ ਮੈਂ ਉੱਥੇ ਹੀ ਪਹੁੰਚ ਜਾਂਗੀ।
ਹਾਂਜੀ ਹਾਂਜੀ ਚਲੋ ਠੀਕ ਹੈ ਚੰਗਾ ਮੈਂ ਨਾ ਹੁਣ ਰੋਟੀ ਬਣਾ ਲਾ ਠੀਕ ਹੈ ਮੰਮੀ ਆਵਾਜ਼ ਮਾਰ। ਠੀਕ ਹਾਂਜੀ ਹਾਂਜੀ ਚੰਗਾ ਚੰਗਾ ਬਾਏ।
ਹਮ ਹਮ।